ਸਤਿ ਸ਼੍ਰੀ ਅਕਾਲ, ਜੀ?
ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ, ਹੋਰ ਠੀਕ ਓ ਜੀ?
ਹਾਂਜੀ, ਮੈਂ ਕਿਹਾ ਬੜੇ ਦਿਨ ਹੋ ਗਏ ਨੇ, ਧੀ ਨਾਂਲ ਗੱਲ ਨੀ ਕੀਤੀ, ਕਰ ਲੈਣੇ ਆ
ਸਹੀ, ਬੜੇ ਦਿਨ ਹੋ ਗਏ ਨੇ, ਮੈਂ ਕਿਹਾ ਫੋਨ ਹੀ ਕਰਨਾ ਸੀ, ਸੋਚ ਹੀ ਰਹੀ ਸੀ
ਅੱਛਾ, ਮੈਂ ਵੀ ਕੱਲ ਸੋਚ ਰਹੀ ਸੀ। ਬਈ ਕਰਾਂ ਫੋਨ ਮੈਂ ਹੋਰ ਬਿਜੀ ਰਹੀ, ਮੈਂ ਕਿਹਾ ਅੱਜ, ਕਰਕੇ ਕਰਨੀ ਆ ਫੋਨ ਮੈਂ
ਹਾਂਜੀ ਹਾਂਜੀ ਬਸ ਉਹ ਸਾਡੇ ਵੀ ਜ ਮਹਿਮਾਨ ਦੀ ਭੈਣ ਆਈ ਸੀ, ਤੇ ਮੈਨੂੰ, ਟਾਈਮ ਨਈ, ਲੱਗਿਆ ਮੈਂ ਕਿਹਾ, ਅੱਜ ਲਗਾਉਂਦੀ ਹਾਂ, ਬਸ ਉਹ ਸਵੇਰੇ ਹੀ ਗਏ ਨੇ ਕਿਉਂਕਿ, ਬੱਚਿਆਂ ਦੇ ਸਕੂਲ ਖੁੱਲ ਗਏ ਨੇ ਨਾ ਫਿਰ ਤਾਂ ਕਰਕੇ
ਹਾਂਜੀ ਹਾਂਜੀ। ਹੋਰ ਅੱਜ ਹਾਂ ਵਧੀਆ, ਅੱਜ ਦਾ ਟੋਪਿਕ? ਭਾਈ, ਪਾਣੀ ਨੂੰ ਸੇਵਿੰਗ ਕਰਕੇ, ਕਿਵੇਂ ਰੱਖੀਏ ਅਸੀਂ?
ਹਾਂਜੀ ਪਤਾ ਕੀ ਅੱਜ ਕੱਲ੍ਹ ਬੱਚੇ ਪਾਣੀ ਵੀ ਬੜਾ ਵੇਸਟ ਖ਼ਰਾਬ ਕਰਦੇ ਨੇ ਨਾ ਹਾਂਜੀ ਬਹੁਤ ਖਰਾਬ ਕਰਦੇ ਨੇ ਸਗੋਂ ਗਰਮੀਆਂ ਚ, ਤੇ ਜ਼ਿਆਦਾ ਹੀ, ਪਾਣੀ ਖ਼ਰਾਬ ਕਰਦੇ ਨੇ ਬੱਚੇ ਪਾਣੀ ਚੱਲ ਰਿਹਾ ਏ, ਆਪ ਨਹਾ ਰਹੇ ਨੇ, ਚੱਲ ਰਿਹਾ ਨਹਾ ਰਹੇ ਨੇ, ਬੱਚੇ ਕਿੰਨਾ ਕਿੰਨਾ ਰੋੜ ਦਿੰਦੇ ਨੇ ਇੱਕ ਇੱਕ ਟਪ ਉਹ ਕੁੱਝ, ਉਹ ਟੱਪ ਬਾਰ, ਜਿਹਾ ਲਿਆਂਦਾ ਨੇ ਉਹ ਵੱਡਾ ਜਿਹਾ ਸਵੀਮਿੰਗ ਪੂਲ, ਜਿਹੜਾ ਬਣ ਜਾਂਦਾ ਏ।
ਹਾਂਜੀ, ਉਹਦੇ ਵਿੱਚ ਵੀ, ਕਿੰਨੀ ਵੇਸਟਿੰਗ ਹੁੰਦੀ ਹੈ ਪਾਣੀ ਦੀ।
ਅੱਠ ਕਿੱਲੋ, ਪਾਣੀ ਪਾਦੇ ਨੇ, ਫਿਰ ਟੂਟੀ ਦਾ ਤਾਜ਼ਾ ਪਾਣੀ ਚਲਾ ਕੇ ਫਿਰ ਨਹਾਉਣਗੇ, ਫਿਰ ਫਿਰ ਉਹ ਬਾਕੀ ਵੇਸ ਖ਼ਰਾਬ ਹੀ ਜਾਂਦਾ ਫੇਰ ਉਹ ਡਢੋਲਣਾ ਪੈਂਦਾ ਕੀ ਕਰੀਏ
ਓਹਦੇ ਵਿੱਚ ਹੈ ਤੇ ਕਿੰਨਾ ਵੇਸਟਿੰਗ ਪਾਣੀ ਕਰਦੇ
ਹਾਂਜੀ ਬੜਾ ਖ਼ਰਾਬ ਜਾਂਦਾ ਪਾਣੀ ਹਾਂਜੀ ਹਾਂਜੀ ਹਾਂਜੀ
ਪਾਣੀ ਪੀਣਾ ਹੋਏਗਾ ਤੋ ਕਿੱਥੇ ਮੰਨਦੇ ਹੀ ਨਹੀਂੀ ਹੈਗੇ ਗਰਮੀਆਂ ਚ ਜ਼ਿਆਦਾ ਤੀਕ ਦਿੱਕਤ ਹੁੰਦੀ ਹੈਗੀ ਹੈ ਪਾਣੀ ਦੀ ਪਾਣੀ ਦੀ ਤੇ ਬਈ ਇਹ ਨੀ ਸੋਚਦੇ ਪਈ ਸੇਵਿੰਗ ਕਰੀਏ ਅਸੀਂ ਥੋੜ੍ਹੀ ਬਹੁਤ ਬੱਚਤ ਕਰਦੇ ਹੀ ਨਹੀਂੀ ਹੈ
ਹੁਣ ਇੱਥੇ ਵੀ ਸਾਡੇ ਇੱਧਰ ਵੀ ਕਈਆਂ ਦਾ ਪਾਣੀ ਅਹ ਟੂਟੀਆਂ ਐਵੇਂ ਖੁੱਲੀਆਂ ਪਾਣੀ ਚੱਲ ਰਿਹਾ ਚੱਲ ਰਿਹਾ ਜਦੋਂ ਇੱਕ ਦਿਨ ਲਾਈਟ ਚਲੀ ਜਾਏ ਨਾ ਪਾਣੀ ਨੀ ਆਉਂਦਾ ਫੇਰ ਦਿੱਕਤ ਹੋ ਜਾਂਦੀ ਹੈ ਫੇਰ ਪਤਾ ਲੱਗਦਾ ਇਹਨਾਂ ਨੂੰ ਫੇਰ ਪਰੇਸ਼ਾਨ ਹੁੰਦੇ ਨੇ
ਹਾਂਜੀ ਇਹ ਨੀ ਸੋਚਦੇ ਬਈ ਚੱਲਦੇ ਹੋਏ ਬਈ ਅਣਦੇਖਾ ਕਰ ਦਿੰਦੇ ਨੇ ਬਈ ਪਾਣੀ ਚੱਲ ਰਿਹਾ ਬੰਦਾ ਬੰਦ ਕਰ ਦਿੰਦਾ ਅੰਦੇਖਾ ਬਈ ਤੁਸੀਂ ਸੋਚੋ ਕੱਲ ਅਸੀਂ ਅਸੀਂ ਇਹਨੂੰ ਸੇਵਿੰਗ ਕਰਕੇ ਰੱਖ ਰੱਖਾਂਗੇ ਤਾਂ ਹੀ ਸਾਡੀ ਕੋਈ
ਬੱਚਤ ਕਰ ਲਏ ਬੰਦਾ ਹਾਂਜੀ ਬੱਚਤ ਨੀ ਨਾ ਕਰਦੇ ਬੱਚੇ ਹੈ
ਬਿਲਕੁਲ ਵੀ ਨਹੀਂੀ ਕਰਨੇ ਅੱਜ ਕੱਲ੍ਹ ਬ ਬੱਚੇ ਕੀ ਵੱਡੇ ਵੀ ਨਹੀਂੀ ਕਰਦੇ ਵੱਡੇ ਵੀ ਅਣਦੇਖਾ ਕਰ ਦਿੰਦੇ ਨੇ
ਕਿੰਨੇ ਕਿੰਨੇ ਦੇਰ ਨਹਾਉਂਦੇ ਰਹਿਣਗੇ ਸਵੇਰੇ ਵੀ ਸ਼ਾਮੀ ਵੀ ਤਾਜ਼ਾ ਪਾਣੀ ਚਲਾ ਕੇ ਮੈਂ ਸਗੋਂ ਕਹਿੰਦੀ ਰਹਿੰਦੀ ਹਾਂ ਮੈਂ ਕਿਹਾ ਬੱਚੋਂ ਪਾਣੀ ਬੰਦ ਕਰ। ਨਹੀਂ ਮੰਮਾ ਚੱਲਣ ਦੋ। ਤਾਜ਼ਾ ਪਾਣੀ ਹੈ ਠੰਡਾ ਹੈ ਟੈਂਕੀ ਦਾ ਬਹੁਤ ਗਰਮ ਹੈ ਕੀ ਕਰੀਏ। ਚਲੋ ਬ ਨਾ ਲਓ ਫਿਰ ਹੋਰ ਕੀ ਹੈ ਫਿਰ ਐਡਾ ਐਡਾ ਬਿੱਲ ਆ ਜਾਂਦਾ। ਹਾਂਜੀ ਪਾਣੀ ਦਾ ਵੀ ਆਉਂਦਾ ਹੈ। ਉਧਰੋਂ ਬਿਜਲੀ ਦਾ ਵੀ ਆਉਂਦਾ ਮੈਂ ਕਿਹਾ ਜਦੋਂ ਨਹੀਂ ਆਉਂਦਾ ਨਾ ਲਾਈਟ ਫੇਰ ਨਉਂਦੇ ਆ ਨਾ ਪੱਤੇ ਪਾਣੀ ਚ ਫੇਰ ਪਤਾ ਲੱਗਦਾ ਤੁਹਾਨੂੰ।
ਸਹੀ ਗੱਲ ਹੈਗੀ ਬਾਈ ਸਮਝਣਾ ਚਾਹੀਦਾ ਸਮਝਦੇ ਨੀ ਹੈਗੇ ਬੰਦਾ ਥੋੜੀ ਥੋੜੀ ਬਹੁਤ ਪਾਣੀ ਵੀ ਬਈ ਜਿਵੇਂ ਪੀਣਾ ਹੋਏਗਾ ਪੀ ਪੂਰਾ ਗਿਲਾਸ ਪੀ
ਹਾਂਜੀ ਹਾਂਜੀ ਸਾਡੇ ਵੀ ਹਾਂਜੀ ਕਰਦੇ ਨੇ ਪੂਰਾ ਗਿਲਾਸ ਭਰਨਗੇ ਅਧਾ ਪੀਣਗੇ ਅਧਾ ਡੋਲਣਗੇ ਠੀਕ ਹੈ ਨਾ ਮੈਂ ਮੈਂ ਕਿਹਾ ਹੁਣ ਰਾਜਸਥਾਨ ਚ ਦੇਖਲੋ ਕਿੰਨੀ ਦਿੱਕਤ ਆਉਂਦੀ ਹੈ ਗਰਮੀਆਂ ਚ ਪਾਣੀ ਦੀ ਉਹ ਵਿਚਾਰੇ ਕਿਿਵੇਂ ਭਰ ਕਰਕੇ ਲਿਆਂਦੇ ਨੇ ਵਲਟੋਈਆਂ ਭਰ ਭਰ ਕੇ ਲਿਆਂਦੇ ਨੇ ਬਾਲਟੀਆਂ ਭਰ ਭਰ ਕੇ ਲਿਆਂਦੇ ਨੇ ਵਿਚਾਰੇ
ਹਾਂ। ਕਿਵੇਂ ਲਾਈਨਾਂ ਸਵੇਰੇ ਸਵੇਰੇ ਲਾਈਨਾਂ ਚ ਲੱਗਦੇ ਨੇ ਤੇ ਚਾਰ ਚਾਰ ਘੰਟੇ ਬਈ ਆਉਂਦੇ ਹੈਗੇ ਨੇ ਭਰ ਕੇ।
ਦੋ ਤਿੰਨ ਤਿੰਨ ਘੰਟੇ ਇੰਤਜ਼ਾਰ ਕਰਨਾ ਪਾਣੀ ਦਾ।
ਹਾਂ।
ਹਾਂਜੀ।
ਤੇ ਸਮਝਣਾ ਚਾਹੀ ਉਹ ਨਾ ਜਿੱਥੇ ਬਈ ਕਦਰ ਨੀ ਹੁੰਦੀ ਨਾ ਜਿੱਥੇ ਪਾਣੀ ਬਹਿੰਦਾ ਰਹਿੰਦਾ ਉੱਥੇ ਕਦਰ ਨੀ ਆਉਂਦੀ।
ਹਾਂਜੀ ਉੱਥੇ ਨੀ ਹੁੰਦੀ ਕਦਰ। ਹਾਂਜੀ ਪਾਣੀ ਦੀ ਬੱਚਤ ਕਰਦੇ ਨੀ ਨਾ ਬੱਚੇ ਅੱਜ ਹੈਲੋ
ਹੋ ਇਹ ਤੇ ਆੱਜ ਕੱਲ ਬਈ ਬੱਚਤ ਕਰਾਂਗੇ ਆਉਣ ਵਾਲਾ
ਆਮ ਵਾਲਾ ਸਮਿਆਂ ਤਾਂ ਬਹੁਤ ਹੋ ਰਿਹਾ ਅੱਗੇ ਪਾਣੀ ਦੀ ਦਿਕ ਕਦੋਂ ਹੋ ਜਾਣੀ ਹੈ।
ਕਹਿੰਦੇ ਪਏ ਨੇ ਨਾ, ਕ ਬਹੁਤ ਹੀ ਪਾਣੀ ਦੀ ਇੰਨੀ ਕਮੀ ਹੋ ਜਾਏਗੀ। ਇਹ ਸੋਚਦਾ ਨਹੀਂ ਹੈ, ਰੋਡ 'ਤੇ ਜਾਂਗੇ।
ਕੀ ਕਰੀਏ ਪਾਣੀ ਦੀ ਇਨੀ
ਕਈ ਤੇ ਬਈ ਅੰਦਰ ਕਮਰੇ ਧੋਂਦੇ ਰਣਗੇ ਤੇ ਤੁਸੀਂ ਥੋੜ੍ਹੀ ਬਹੁਤ ਤੇ ਬਾ।
ਥੋੜ੍ਹੀ ਬਹੁਤੀ ਬੱਚਤ ਕਰਨੀ ਚਾਹੀਦੀ ਹੈ ਨਾ ਪਾਣੀ ਦੀ ਪਰ ਸਰਦੀਆਂ ਚ ਦੇਖੋ ਸਰਦੀਆਂ ਚ ਵੈਸੇ ਹੀ ਪਾਣੀ ਕੱਪੜੇ ਮੋ ਹੁੰਦੇ ਨੇ ਉਨੀ ਕੱਪੜੇ ਹੁੰਦੇ ਨੇ ਪਾਣੀ ਜਿਆਦਾ ਲੱਗਦਾ ਹੈਂ, ਪਾਣੀ ਦੇ ਦੇਖੋ ਦੋਨਾਂ ਦਾ ਸਰਦੀ, ਗਰਮੀ ਬਰਾਬਰ ਹੀ ਪਾਣੀ ਲੱਗਦਾ। ਕਰਦਾ ਤੇ ਗਰਮੀਆਂ ਚ ਵੈਸੇ ਹੀ ਨਹਾਉਣੇ ਚ ਲੱਗ ਜਾਂਦਾ ਵੀ ਚਲੋ ਕੱਪੜੇ ਥੋੜੇ ਪਤਲੇ ਹੁੰਦੇ ਨੇ ਪਾਣੀ ਘੱਟ।
ਹਾਂ ਨਹੀਂ ਨਹੀਂ ਗਰਮੀ ਚ ਜ਼ਿਆਦਾ ਹੀ ਵੇਸਟਿੰਗ ਕਰਦੇ ਨੇ ਤਿੰਨ- ਤਿੰਨ ਵਾਰੀ ਨਾ ਨਾ ਛੱਡ
ਪਾਣੀ ਜਿਆਦਾ ਖ਼ਰਾਬ ਕਰਦੇ ਨੇ ਬੱਚੇ।
ਹਾਂ ਚਾਰ- ਚਾਰ ਵਾਰੀ, ਹਮ ਉਹੀ ਤੇ ਵੱਡੇ ਬਣ ਜਾਣ ਤੇ ਬੱਚੇ ਵੀ ਦੇਖ ਕੇ ਕਰਨ ਬਈ ਆਇਆ।
ਚਲੋ, ਕਹਿੰਦੇ ਨੇ ਟੱਪ ਭਰੇ ਹੈ ਚਲੋ ਬੀਬੀਆਂ ਵੀ ਸੋਚਦੀਆਂ ਨੇ ਚਲੋ ਮਾਵਾਂ ਵੀ ਸੋਚਦੀਆਂ ਨੇ ਅਸੀਂ ਵੀ ਕਿਗ ਡੁਬਕੀ ਲਾ ਹੀ ਲੈਂਦੇ ਹਾਂ।
ਹਾਂ, ਇਹ ਤਾਂ ਸਹੀ ਗੱਲ ਹੈ ਪਰ ਇਹ ਗਰਮੀ 'ਚ ਬਈ ਨਾ- ਨਾ ਬੇਕਾਰ ਹੈਗਾ ਦੋ -ਦੋ ਤਿੰਨ ਦਿਨ ਹੋ।
ਹਾਂਜੀ, ਹਾਂਜੀ ਜਿੰਨੇ ਮੇਰੀ ਦੋ ਤਿੰਨ ਮੇਰੀ ਨਾਈ ਦਾ ਗਰਮੀ ਚ ਬੜਾ ਗਰਮੀ ਹਾਂਜੀ
ਉਹੀ ਤੇ ਪਾਣੀ ਦੀ ਇੰਨੀ ਬਈ ਕਰਨੀ ਚਾਹੀਦੀ ਥੋੜ੍ਹੀ ਸੋਚ ਕੇ ਦੇਖੋ ਬਈ ਕਿੰਨੀ ਅੱਜ ਅਸੀਂ ਬ ਅਸੀਂ ਚਲੋ ਸਾਡੇ ਤੇ ਅੱਲੇ ਆਖਦੇ
ਹਾਂਜੀ, ਜਿਨਾਂ ਦੇ ਨਹੀਂ ਆਉਂਦਾ ਨਾ ਪਾਣੀ ਬੰਦਾ ਉਹਨਾ ਨੂੰ ਪੁੱਛ ਕੇ ਦੇਖੇ ਵੀ ਪਾਣੀ ਨਹੀਂ ਆ ਰਿਹਾ ਹਨਾ ਤਾਂ ਕਰਕੇ, ਸਾਡੇ ਤੇ ਖਹਿਰੇ ਬਾਬੇ ਦੀ ਮਿਹਰ ਏ ਕਿ ਪਾਣੀ ਖੁੱਲਾ ਆਂਦਾ ਦੋਨੋ ਤਿੰਨੋ ਟਾਈਮ ਪਾਣੀ ਆਂਦਾ ਸਵੇਰੇ, ਦੁਪਹਿਰੇ, ਸ਼ਾਮੀ ਹਾਂਜੀ। ਦਿਨੇ ਬਸ ਚਾਰ ਕੁ ਘੰਟੇ ਬੰਦ ਰਹਿੰਦਾ, ਬਾਕੀ ਸਾਰਾ ਦਿਨ ਪਾਣੀ ਆਉਂਦਾ ਜਿੱਦਾਂ ਲਾਈਟ ਨਾ ਹੋਇਆ ਫਿਰ। ਕਦੋ ਜਾਂਦੀ
ਹਾਂ, ਇਹ ਤੇ ਹੈ ਲਾਈਟ ਬਿਨਾਂ ਤੇ ਕੰਮ ਨੀ ਹੈਗਾ ਕੋਈ ਵੀ
ਹਾਂਜੀ, ਹੋਰ ਬੱਚੇ ਸਕੂਲ ਚਲੇ ਜਾਣ ਲੱਗ ਗਏ ਨੇ?
ਹਾਂਜੀ, ਅੱਜ ਤੋਂ ਹੀ ਗਏ ਹੈਗੇ ਨੇ।
ਹਾਂਜੀ ਹ ਇਹ ਤੇ ਗੱਲ ਸਹੀ ਹੈ ਬ ਸਾਡੇ ਵੀ ਕੋ ਨੀ ਗਏ। ਅੱਜ ਕਹਿੰਦਾ ਸ਼ੁੱਕਰਵਾਰ ਕੱਲ ਸ਼ਨੀਵਾਰ ਸੋਮਵਾਰ। ਮੈਂ ਚਲੋ ਤੁਹਾਡੀ ਮਰਜ਼ੀ ਵੀ ਦੇਖਲੋ ਜਿੱਦਾਂ ਤੁਹਾਨੂੰ ਠੀਕ ਲੱਗਦਾ।
ਹਾਂ ਆਜ ਤੋਂ ਗਏ ਨੇ, ਆਜ ਤੋਂ ਬਈ ਹਾਂ। ਅਜ ਅੱਜ ਤੋਂ ਗਏ ਨੇ, ਅੱਜ ਤੋਂ ਥੋੜ੍ਹੀ ਬੱਚਤ ਹੋਏਗੀ ਮੇਰੀ ਵੀ ਪਾਣੀ ਦੀ ਇਹ ਤਾਂ ਮੇਰੀ ਗੁੜੀਆਂ ਚੌਵੀ ਘੰਟੇ ਹੱਥ
ਟਿਊਸ਼ਨ ਜਾਣਗੇ, ਫਿਰ ਸਾਰਾ ਦਿਨ ਬਾਹਰ ਰਹਿਣਗੇ ਹਾਂਜੀ।
ਨੇ ਤੋਂ ਖੋਲੇਗੀ ਬਾਥਰੂਮ ਦਾ ਗੇਟ
ਹਾਂ ਫੜੇਈ ਨੇ ਬੱਚੇ ਏਦਾਂ ਹਰ ਅਧੇ -ਅੱਧੇ ਹਰ ਘੰਟੇ- ਘੰਟੇ ਬਾਅਦ ਨਹਾਉਣ ਚਲੋ ਜੀ। ਕਦੀ ਪਾਣੀ, ਕਦੇ ਨਹਾਣਾ, ਕਦੀ ਸਿਰ ਧੋਣਾ, ਕਦੀ ਕੁਛ ਕਦੇ ਕੁਛ ਕਦੇ। ਰਹਿੰਦੇ ਨੇ ਬੱਚੇ ਸਾਰਾ ਦਿਨ ਵਿਹਲੇ, ਹੋਰ ਕਰਨਾ ਕੀ ਹੈ ਬੱਚਿਆਂ ਨੇ। ਹੋਰ ਤਾਂ ਕੁਛ ਕੰਮ ਹੀ ਨੀ ਹੈ, ਜੀ
ਅਸੀਂ ਇਸ ਕਰੇ ਹਾਂ, ਥੋੜ੍ਹੀ ਬੱਚਤ ਕਰਨੇ ਹਾਂ
ਹਾਂਜੀ- ਹਾਂਜੀ ਆਪ ਤੇ ਬੰਦਾ ਚਲੋ ਥੋੜੇ ਪਾਣੀ ਚ ਵੀ ਗੁਜ਼ਾਰਾ ਕਰਨਾ ਪਰ ਥੋੜੇ ਚ ਵੀ ਕੋਈ ਨੀ ਹੁੰਦਾ। ਚਲੋ ਲਾਈਟ ਆ ਰਹੀ ਹੈ, ਚਲੋ ਛੱਡੋ ਪਰਾਂ ਮੋਟਰ ਚਲਾਈ ਹੋਈ ਸਾਰਾ ਕੰਮ ਖੁੱਲੇ ਪਾਣੀ ਚ ਕਰ ਲੋਓ ਕੀ ਕਰੀਏ ਹੁਣ, ਜਦੋਂ ਨਹੀਂ ਆਉਂਦਾ ਉਦੋਂ ਇਹ ਲਾਈਟ ਹਨੇਰੀ ਬੱਦਲ ਆ ਜਾਏ ਜਾਂ ਪੰਪ ਖਰਾਬ ਹੋ ਜੇ ਗਰਮੀ ਚ ਇੱਕ ਦੋ ਵਾਰੀ ਤੇ ਆਏ ਫੇਰ ਦੋ ਦਿਨ ਬੜੇ ਔਖੇ ਕੱਢਣੇ ਹੋ ਜਾਂਦੇ ਨੇ ਭੈਣ ਜੀ।
ਹਾਂ ਸਾਡੇ ਇੱਥੇ ਇੱਕ ਵਾਰੀ ਆਉਂਦਾ ਬਸ।
ਨਾ ਨਾ ਸਾਡੇ ਤੇ ਇੱਥੇ ਸਵੇਰੇ ਪੰਜ ਵਜੇ ਤੋਂ ਲੈ ਕੇ ਸਵੇਰੇ ਦਸ ਵਜੇ ਤੱਕ ਇਹ ਦੋ ਘੰਟੇ ਨਹੀਂ ਆਏਗਾ। ਫਿਰ ਬਾਰਾਂ ਤੋਂ ਦੋ ਫਿਰ ਦੋ ਘੰਟੇ ਨਹੀਂ ਹੈਗੇ ਫੇਰ ਸ਼ਾਮੀ ਚਾਰ ਸਾਢੇ ਚਾਰ ਤੋਂ ਲੈ ਕੇ ਰਾਤੀ ਨੌ ਸਾਢੇ ਨੌ ਤੱਕ ਆਉਂਦਾ ਪਾਣੀ ਪਰ ਲਾਈਟ ਹੋਣੀ ਚਾਹੀਦੀ ਹੈ ਪਾਣੀ ਆ ਜਾਂਦਾ।
ਹਾਂ ਨਹੀਂ। ਉਝ ਸਾਡੇ ਆਉਂਦਾ ਤਾਂ ਹੈ ਪਰ ਬੋਰਿੰਗ ਦਾ ਬੋਰਿੰਗ ਲੱਗੇ ਹੁੰਦੇ ਨਾ। ਜਗ੍ਹਾ ਤੇ ਉਹ ਪੂਰਾ ਦਿਨ ਪੂਰਾ ਹਾਂ ਉਹ ਪੂਰਾ ਦਿਨ ਆਉਂਦਾ ਹੈਗਾ।
ਹਾਂ ਸਮਰਸੀਬਲ ਵਾਲਾ ਦੇ ਸਾਡੇ ਤੇ ਖੈਰ ਇਧਰ ਨਹੀਂ ਹੈਗਾ। ਪਿੰਡ ਤੇ ਸਾਡੇ ਮੰਮੀ ਹੁਣਾ ਨੇ ਸਮਰਸੀਬਲ ਲਗਵਾਇਆ ਉੱਥੇ ਸਗੋਂ ਜਾਂਦੇ ਨੇ ਬੱਚੇ ਸਾਰਾ ਦਿਨ। ਚੌਵੀ ਘੰਟੇ ਮੈਂ ਕਿਹਾ ਜਦੋਂ ਲਾਈਟ ਨਹੀਂ ਨਾ ਆਉਂਦੀ ਫਿਰ ਸਵਾਦ ਆਉਂਦਾ ਐ। ਫਿਰ ਨਲਕੇ ਚਲਾਉਂਦੇ ਨੇ ਫਿਰ ਟੂਟੀ ਵੀ ਫਿਰ ਲਾਈਟ ਤੇ ਹੀ ਚੱਲਦੀ ਐ। ਫਿਰ ਨਲਕੇ ਵੀ ਨਹੀਂ ਚਲਾਉਂਦੇ ਫਿਰ। ਪਿੰਡਾਂ ਚ ਐਵੇਂ ਨਾ ਫਿਰ ਗਰਮੀਆਂ ਚ ਇੱਕ ਦਿਨ ਪਿੰਡ ਦੀ ਆ ਜਾਂਦੀ ਆ ਲਾਈਟ ਹੁਣ। ਕਣਕਾਂ ਵੱਡਦੇ ਨੇ ਜਦੋਂ ਇੱਕ ਮਹੀਨਾ ਨਹੀਂ ਆਉਂਦੀ ਨਾ ਦਿਨੇ ਦਿਨੇ ਲਾਈਟ।
ਹੂੰ।
ਫਿਰ ਸਵੇਰੇ ਹੀ ਉੱਠ ਕੇ ਸਾਜਰੇ ਕੰਮ ਕਰ ਲੈਂਦੇ ਨੇ। ਉਹ ਬੱਚੇ ਛੁੱਟੀਆਂ ਚ ਗਏ ਸੀ। ਉਹ ਫਿਰ ਘਰ ਨਹੀਂ ਨਾਂਦੇ ਸੀ ਬਾਰ ਟਿਊਬਵੈੱਲ ਆਲੀ ਲਾਈਟ ਆਉਂਦੀ ਸੀ ਫਿਰ ਉੱਥੇ ਜਾ ਕੇ ਵੜੇ ਰਹਿੰਦੇ ਸੀ ਸਾਰ ਸਾਰਾ ਦਿਨ।
ਹ ਉਹੀ ਤੇ ਉਹੀ ਟਿਊਬਵੈਲ ਵਾਲੇ ਉਹੀ ਤੇ ਉਹ ਵੀ ਵੇਸਟਿੰਗ ਜਾਂਦਾ ਐ ਪਾਣੀ ਅੱਧਾ।
ਪਾਣੀ ਉਹ ਤੇ ਖੈਰ ਉਹਨਾ ਨੇ ਪੈਲੀਆਂ ਪੂਲੀਆਂ ਨੂੰ ਮੁੂੰਜੀ ਮੰਜੀ ਜਿਹਨੂੰ ਲਾਇਆ ਹੁੰਦਾ ਨਾ ਤੇ ਤਾਂ ਕਰਕੇ ਫਿਰ ਬੰਦੇ ਉੱਥੇ ਹੀ ਨਾ ਲੈਂਦੇ ਨੇ ਬੱਚੇ ਹਾਂਜੀ।
ਉਹ ਇਹ ਤੇ ਭਾਈ ਅੱਜ ਕੱਲ੍ਹ ਉਹ ਵੀ ਸਵਿਮਿੰਗ ਪੂਲ ਚੱਲੇ ਹੋਏ ਨੇ ਘਰ ਲਿਆ ਕੇ ਪੂਰਾ ਵਹੀ ਭਰ ਦਿੰਦੇ ਹੈਗੇ ਨੇ ਉਹਦੇ ਚ ਵੇਸਟਿੰਗ ਕਰਦੇ ਹੈਗੇ। ਮੈਂ ਬਹੁਤ ਜਿਆਦਾ ਪਾਣੀ
ਪਾਣੀ ਘਰ ਕੀ ਕਰੀਏ। ਘਰ ਗਏ।
ਕੋਈ ਇਥੇ ਪਾਣੀ ਦੀ ਬਹੁਤ ਹੀ ਕਮੀ ਇਹਨਾਂ ਨੂੰ ਇਹ ਨਹੀਂ ਸੋਚਣਾ
ਦੇਖ ਕੇ ਪਾਣੀ ਕਿੰਨਾ ਖ਼ਰਾਬ ਜਾਂਦਾ ਪਿਆ ਵਾ।
ਇਹ ਤਾਂ ਕਿਸੇ ਟਾਈਮ ਨਹੀਂ ਹੁੰਦਾ। ਹਾਂਜੀ ਕਿਸੇ ਟਾਈਮ ਨਹੀਂ ਹੁੰਦਾ ਪਾਣੀ
ਹਾਂਜੀ ਹਾਂਜੀ ਕਿਸੇ ਟਾਈਮ ਨਹੀਂ ਵੀ ਹੁੰਦਾ ਬੰਦਾ ਇੱਧਰ ਉੱਧਰ ਬਾਜ਼ਾਰ ਬਜੂਰ ਗਿਆ ਹੁੰਦਾ। ਕਈ ਵਾਰੀ ਬੱਚੇ ਨਹੀਂ ਭਰਦੇ ਫਿਰ ਦਿੱਕਤ ਆਉਂਦੀ ਹੈ ਪਾਣੀ ਪੀਣੇ ਦੀ।
ਹਾਂ ਉਸ ਟਾਈਮ ਬਈ ਹੁੰਦਾ ਹਾਂ ਕੋਈ ਪਾਣੀ ਦੇ
ਪਾਣੀ ਦੇ ਦੋ ਸਹੀ ਗੱਲ ਐ। ਉਹ ਨਹੀਂ ਦਿੰਦਾ।
ਇਹ ਤਾਂ ਕਿਸੇ ਟਾਈਮ ਬੜੀ ਹੁੰਦੀ ਹੈਗੀ ਪਾਣੀ ਦੀ। ਤੇ ਬਹੁਤ ਜ਼ਿਆਦਾ ਹੀ ਪਾਣੀ ਪਾਣੀ ਇਹ ਤੇ ਪਾਣੀ ਪੀਣ ਨਾਲ ਬੰਦਾ ਬਚ ਵੀ ਜਾਂਦਾ
ਅੱਜ ਕੱਲ੍ਹ ਤੇ ਸਾਰਾ ਦਿਨ ਬਸ ਸਵੇਰੇ ਉੱਠੋ। ਇੰਨੀ ਚਾਹ ਨਹੀਂ ਤਾਂ ਦੋ ਘੁੱਟ ਚਾਹ ਪੀ ਲਈ ਦੀ ਏ ਫੇਰ ਬਾਅਦ ਚੋਂ ਫੇਰ ਪਿਆਸ ਲੱਗ ਜਾਂਦੀ ਹੈ। ਸਾਰਾ ਦਿਨ ਪਾਣੀ ਪੀ ਕੇਏ ਸਾਰਾ ਦਿਨ ਪਾਣੀ ਪੀ ਪੀ ਕੇ ਹੀ ਰਜ ਜਾਂਦਾ ਹੋਰ ਕੋਈ ਕੰਮ ਤੇ ਹੈ ਨਹੀਂ।
ਪਾਣੀ ਪੀ ਪੀ ਕੇ ਤੇ ਹੋ ਜਾਂਦਾ ਐ।
ਦਾਲ ਸਬਜ਼ੀ ਚ ਨਮਕ ਤੇਜ਼ ਪੈਜੇ ਤਾਂ ਭੜਕੀ ਜਿਹੀ ਪਾਣੀ ਦੇ ਪਾਣੀ ਸਾਰਾ ਰੋਟੀ ਤਾਂ ਖਾਧੀ ਨਹੀਂ ਜਾਂਦੀ।
ਹਾਂ ਸਹੀ ਗੱਲ ਏ ਪਾਣੀ ਪੀ ਪੀ ਕੇ ਪੀ ਕੇ ਬਸ
ਢਿੱਡ ਭਰ ਜਾਂਦਾ ਆਫਰ ਜਾਂਦਾ। ਹੋਰ ਘਰ ਪਰਿਵਾਰ ਵਧੀਆ।
ਇਹ ਨਹੀਂ ਸੋਚਦੇ ਬ ਬੱਚੇ ਤੇ ਬਿਲਕੁਲ ਨੀ ਸੋਚਦੇ ਹੈਗੇ।
ਸੋਚਦੇ ਨੀ ਹੈ ਐ ਤੇ ਗੱਲ ਸਹੀ ਹੈ ਬੱਚੇ ਕੁੱਝ ਨੀ ਸੋਚਦੇ ਹਾਂਜੀ ਹੋਰ ਬਾਕੀ ਘਰ ਪਰਿਵਾਰ ਵਧੀਆ ਭੈਣ ਜੀ ਤੁਹਾਡਾ?
ਹਾਂਜੀ ਹਾਂਜੀ
ਹਾਂਜੀ ਚਲੋ ਅੱਜ ਤੁਸੀਂ ਫੋਨ ਕੀਤਾ ਬਹੁਤ ਵਧੀਆ ਲੱਗਿਆ। ਘਰੇ ਕਦੀ ਚੱਕਰ ਲਗਾਣਾ ਭੈਣ ਜੀ ਆ ਕੇ।
ਹਾਂਜੀ ਕੋਈ ਨਹੀਂ ਆਵਾਂਗੇ।
ਹਾਂਜੀ ਹਾਂਜੀ ਚੰਗਾ ਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ